ਹੈਲੋ।
ਹੈਲੋ, ਸਤਿ ਸ੍ਰੀ ਕਾਲ ਜੀ
ਸਾ ਸੀ, ਕਾਲ ਜੀ, ਹੋਰ ਸੁਣਾਓ?
ਹਾਂਜੀ, ਵਧੀਆ। ਤੁਸੀਂ ਸੁਣਾਓ, ਠੀਕ ਔ?
ਸਭ ਵਧੀਆ, ਹੋਰ ਕੀ ਕਰਦੇ ਸੀ?
ਬਸ, ਬੈਠੇ ਹੋਏ ਸੀ, ਮੈਂ ਕਿਹਾ ਚਲੋ ਫੋਨ, ਕਰਨੀਲਈਏ
ਹਾਂ ਬਸ, ਅੱਜ -ਕੱਲ ਟਾਈਮ ਬੜਾ ਔਖਾ, ਪਾਸ ਹੁੰਦਾ ਕੀ ਕਰੀਏ ਟ ਹੂ ਦਾ ਜੇ ਨਾ ਅਸੀਂ ਵੈਲਿਊ ਸਮਝੀ ਏ, ਤੇ ਟਾਈਮ ਬਗੈਰ ਕੋਈ ਗਤੀ ਵੀ, ਨਹੀਂ ਹੈ ਟਾਈਮ ਨੂੰ ਪਹਿਲੇ, ਅਹਿਮੀਅਤ ਦੇਣੀ ਪੈਂਦੀ ਏ, ਟਾਈਮ ਨਾਲ ਕੰਮ, ਕਰੋ ਤੇ ਟਾਈਮ ਤਾਂ ਹੀ ਕਿਆ, ਕਰਦਾ
ਪੰਜ ਕਰੋੜ ਬਣਦਾ ਹੈਗਾ, ਕੋਈ ਨਾ ਕੋਈ
ਟਾਈਮ ਨੂੰ ਤਾਂ ਬਹੁਤ, ਜੇ ਅਸੀਂ ਅੱਜ ਜਦ ਟਾਈਮ ਟੇਬਲ ਨੀ ਬਣਾਵਾਂਗੇ ਨਾ, ਤੇ ਸਾਡੀ ਲਾਈਫ ਐਂ ਲੱਗਦੀ ਹੈ ਜਿਵੇਂ ਬਿਲਕੁਲ ਪਰ ਕੁੱਛ ਹੈ, ਨਹੀਂ ਹੈ ਜ਼ਿੰਦਗੀ ਚ ਹਾਂਜੀ, ਟਾਈਮ ਨਾਲ ਚੱਲਾਂਗੇ, ਹਰ ਕੰਮ ਜਿਵੇਂ ਅਸੀਂ ਪਹਿਲੇ ਸਵੇਰੇ ਉੱਠ ਨਈ ਤਾ ਤੇ ਯੋਗਾ ਕਰਨੇ ਆ, ਯੋਗਾ ਕਰਕੇ ਹਾਂ, ਥੋੜ੍ਹੀ -ਬਹੁਤ ਯੋਗਾ ਕਰਨੇ ਆ ਤੇ ਅ ਹਸਬੈਂਡ -ਵਾਈਫ ਉੱਠ ਜਾਂਦੇ ਆ ਟਾਈਮ ਨਾਲ, ਸਵੇਰੇ ਯੋਗਾ ਕਰਕੇ ਇਓ ਪੰਜ -ਸਾਢੇ ਪੰਜ ਛੇ ਵਜੇ ਕਦੇ ਛੇ ਵਜੇ ਤੇ ਪ੍ਰੋਪਰਲੀ, ਉੱਠੀ ਜਾਂਦੇ ਆ ਪਹਿਲੇ ਥੋੜਾ ਜਿਹਾ, ਗਰਮ ਪਾਣੀ ਪੀਤਾ
ਹਾਂਜੀ -ਹਾਂਜੀ ਠੀਕ ਹੈ ਠਾਰ ਪਣ ਕੇ, ਹਲਕਾ ਹਲਕਾ
ਹਾਂ, ਫਿਰ ਅਸੀਂ ਸਵੇਰੇ- ਸਵੇਰੇ ਉੱਠ ਕੇ ਅਸੀਂ ਸੈਰ ਤੇ ਨਿਕਲ ਜਾਂਦੇ ਹਾਂ ਉੱਥੇ ਅਸੀਂ, ਤਾੜ ਆਸਣ, ਕਰਨਾ ਵਿਿਲੋਮ ਆਸਨ, ਕਰਨਾ
ਅੱਛਾ।
ਕਿਸ ਨੂੰ ਮਤਲਬ ਸਾਰੇ, ਆਸਣ ਕਰਕੇ, ਜੋ ਵੀ ਉਹ
ਤੁਮ ਕਹਿ ਰਹੇ ਹੋ, ਕਿੱਦਾਂ ਕਰਦੇ ਨੇ
ਆਰਾਮ ਨਾਲ, ਲੇਟ ਕੇ ਜਿਵੇਂ, ਚੁਟਾਈ ਵਗੈਰਾ ਆਪਣੀ ਨਾਲ ਲੈ ਜਾਂਦੇ ਹਾਂ, ਐਕਟਿਵ ਕੇ ਜਾਂਦੇ ਹਾਂ ਤੇ ਅੱਗੇ ਮਤਲਬ ਫਿਰ ਪਾਰਕ ਤੇ, ਐਕਟੀਵਾ ਖੜੀ ਕਰਕੇ ਆਰਾਮ ਨਾਲ, ਫੇਿਰ ਆਪਣਾ ਆਪਣਾ ਜੋ ਉਹਨਾਂ ਨੂੰ ਠੀਕ ਲੱਗਦਾ, ਉੱਥੇ ਨਾ ਮਤਲਬ ਪਾਰਕ ਵਿਚ ਮਸ਼ੀਨਾਂ ਵੀ, ਲੱਗੀਆਂ ਹੋਈਆਂ ਨੇ
ਅੱਛਾ ਜੀ, ਕਿਹੜੀ ਪਾਰਕ ਇੱਕ ਇੰਦਰਾ ਕਲੋਨੀ, ਹਾਂ
ਆਹ ਓ ਤੇ ਪਾਰਕ ਹੈਗੇ ਨੇ, ਇੱਥੇ ਸਾਡੇ ਦੋ ਤਿੰਨ ਉਸ ਪਾਰਕ, ਦੇ ਅੰਦਰ ਮਸ਼ ਮਸ਼ੀਨਾਂ ਵੀ ਨੇ, ਮਸ਼ੀਨਾਂ ਦੇ ਵਿੱਚ ਮਤਲਬ, ਇਹਦੇ ਪਾਪ ਪਤਾ ਜਿਆਦਾਤਰ, ਮਸ਼ੀਨਾਂ ਨੂੰ ਯੂਜ ਕਰਦੇ ਨੇ, ਮੇਰੇ ਮੈਂ ਆਰਾਮ ਨਾਲ ਮਤਲਬ, ਆਪਣੀ ਚਟਾਈ ਲੈ ਜਾਦੀ ਹਾਂ, ਉੱਥੇ ਲੇਟ ਕੇ, ਆਰਾਮ ਨਾਲ ਆਪਣਾ ਜੋ ਵੀ ਆਸਨ, ਮੈਨੂੰ ਆਉਂਦੇ ਨੇ ਤੇ ਮੈਂ ਉਹ ਪ੍ਰੋਪਰਲੀ ਕਰਦੇ ਨੇ, ਵੈਸੇ ਲੇਡੀਜ਼ ਉੱਥੇ ਬਹੁਤ ਹੈਗੀਆਂ ਨੇ ਉਹਨਾਂ ਨੂੰ, ਵੇਖ- ਵੇਖ ਕੇ ਗਰੁੱਪ ਵਿੱਚ ਮਤਲਬ ਹੈਗੀੀਆਂ, ਅਸੀਂ ਉਹਨਾਂ ਦੇ ਨਾਲ ਵੀ ਖੜੇ ਹੋ ਜਾਂਦੇ ਹਾਂ, ਫਿਰ ਪੈਦਲ ਯਾਤਰਾ ਉਹ ਪੈਦਲ, ਕ ਪੈਦਲ ਫਿਰ ਸਾਰੀ ਉੱਥੇ ਪਰਿਕਰਮਾ ਕਰਾ ਕਰਦੇ ਨੀ ਆ ਜਿਵੇਂ ਆਲੇ ਦੁਆਲੇ ਗੋਲ ਚੱਕਰ ਕੱਟ ਕੇ ਪੈਦਲ ਸਾਰੀ।
ਤੇ ਕੋਈ ਫ਼ਰਕ ਵੀ ਪੈਂਦਾ ਮਤਲਬ ਕਿ ਜਿਵੇਂ ਤੁਸੀਂ ਕਰਦੇ ਹੋ ਯੋਗਾ ਵਗੈਰਾ ਸਰੀਰ ਫਿਟਨੈਸ ਮਤਲਬ ਕਿ
ਕਿਤਨਾ ਹੈ ਕਿ। ਉਹੀ ਹੈ ਸਾਨੂੰ ਇਹ ਲੇ ਜੀਵੇ ਕੀ ਅਸੀਂ ਖਾਂਨੇ ਹਾਂ ਨਾ ਸਾਨੂੰ ਡਾਇਜੈਸਟ ਹੋੋਨੀ ਤਰਾਂ ਹੁੰਦਾ ਜਿਹੜੀ ਸਰੀਰ ਦੀ ਯੋਗਾ ਹੈ ਨਾ ਸਾਡੇ ਅੱਖਾਂ ਨੂੰ, ਸਾਡੇ ਸਰੀਰ ਦੀ ਬੋਡੀ ਦੀ ਜਿਹੜੀ ਉਹ ਹੈਗੀ ਏ ਲੈਵਲ ਉਹ ਸਾਰੇ ਸ਼ਰੀਰ ਨੂੰ ਬਿਲਕੁਲ ਇਹ ਮੇਨਟੇਨ ਕਰਕੇ ਰੱਖਦਾ। ਸਾਰਾ ਦਿਨ ਥਕਾਨ ਨੀ ਮਹਿਸੂਸ ਹੋਏਗੀ ਸਵੇਰ ਦੀ ਥੋੜੀ ਜਿਹੀ ਯੋਗਾ ਕਰਨ ਨਾਲੋਂ।
ਅੱਛਾ ਜੀ ਫੇਰ ਤੇ ਮੈਂ ਵੀ ਕਰਾ ਕਰਨਾ ਸ਼ੁਰੂ ਕਰਦਾ ਨਾ ਯੋਗਾ।
ਸਾਨੂੰ ਇੰਨਾ ਆਨੰਦ ਆਂਦਾ ਉਹ ਵਾਲੀ ਯੋਗਾ ਕਰਨ।
ਅੱਛਾ ਜਿਵੇਂ-ਜਿਵੇਂ ਮੈਨੂੰ ਜਲਨ ਵਗੈਰਾ ਹੋਂਦੀ ਹੈਗੀ ਏ। ਤੇ ਉ ਵੀ ਠੀਕ ਹੋ ਜਾਏਗੀ ਯੋਗਾ ਕਰਨ ਨਾਲ?
ਹਾਂਜੀ।
ਜਿਵੇਂ ਜਲਣ ਵਗੈਰਾ ਹੁੰਦੀ ਹੈਗੀ ਏ ਗੈਸ
ਹਾਂ- ਹਾਂ ਗੈਸ ਬੰਦੀ ਏ ਸਭ ਯੋਗਾ ਨਾਲ ਈ ਯੋਗਾ ਸਭ ਤੋਂ ਜ਼ਰੂਰੀ ਏ ਸਾਡੇ ਨਾਲ। ਤੇ ਹਾਂ ਬਾਕੀ ਫੇਰ ਓ ਹਾਂ
ਮੇਨ ਜਿਵੇਂ ਅਲੋਮ- ਵਿਲੋਮ ਹੋ ਗਿਆ।
ਹਾਂ ਏ ਅਲੋਂਮ ਵਿਲੋਮ ਕਰਕੇ ਫੇਰ ਉਸ ਤੋਂ ਬਾਦ ਅਸੀਂ ਆਪਣਾ ਟਾਈਮ ਨੂੰ ਜਿਵੇਂ ਅਸੀਂ ਮੈਂ ਤੁਆਨੂੰ ਕੇਨੀ ਆ ਟਾਈਮ ਬੜਾ ਜ਼ਰੂਰੀ ਏ ਉਸ ਤੋਂ ਬਾਅਦ ਆ ਕੇ ਅਸੀਂ ਘਰ ਆ ਕੇ ਆਪਣਾ ਬ੍ਰੇਕਫਾਸਟ ਕੀਤਾ, ਫੇਰ ਜੇ ਅਗਰ ਟਾਈਮ ਨਾਲ ਬ੍ਰੇਕਫਾਸਟ ਸਾਨੂੰ ਮਿਲ ਜਾਂਦਾ ਏ ਸਾਡੀ ਬੋਡੀ ਨੂੰ, ਕਈ ਵਾਰੀ ਲੋਕੀ ਕਰਦੇ ਨੇ ਬਾਰਾਂ- ਇੱਕ ਵਜੇ ਹੈਂ ਬ੍ਰੇਕਫਾਸਟ ਹਾਂ ਟਾਈਮ ਨਾਲ ਸ਼ਾਮ ਦੇ ਟਾਈਮ ਰੋਟੀ ਨੀ ਖਾਣੀ ਉਨਾਂ ਨੇ, ਤੇ ਰੋ ਰੋਟੀ ਖਾਂਦੇ ਨੀ ਮਤਲਬ ਲੇਟ ਹੋ ਜਾਂਦੀ ਐ ਜਿੰਨਾ ਅਸੀਂ ਰਾਤੀ ਲੇਟ ਖਾਂਨੇ ਆ ਉਹ ਆਰਾਮ ਨਾਲ ਸਾਡੇ ਸਰੀਰ ਨੂੰ ਨਾ ਡਾਇਜੈਸਟ ਕਰਨਾ ਬੜਾ ਔਖਾ
ਬੋਤ ਔਖਾ ਹੋ ਜਾਂਦਾ ਸਈ ਕਿਯਾ ਤੇ ਫੇਰ ਇਹਦਾ ਮਤਲਬ ਸਾਦਾ ਸਾਰਾ ਸ਼ਿਸ਼ ਟਮ ਹੀ ਗੱਲਤ ਏ ਮੇਰਾ
ਹਾਂ
ਮੇਰਾ ਸਿਸਟਮ ਹੈਗਾ ਨਾ ਵੇਖੋ ਸਵੇਰੇ ਚਾਹ ਲੇਟ ਪੀਤੀ ਅੱਠ ਵਜੇ ਪੀਤੀ ਉਸ ਤੋਂ ਬਾਦ ਫੇਰ ਸਾਢੇ ਗਿਆਰਾਂ ਨਾਸਤਾ
ਏ ਗਲਤ ਏ ਨਾਸ਼ਤਾ ਨੌ ਵਜੇ ਹੋ ਜਾਣਾ ਚਾਈਦਾ ਏ ਟਾਈਮ ਨੂੰ ਤਾਂਈ ਤੇ ਅਸੀਂ ਅਹਿਮੀਅਤ ਦੇਨੇ ਆ ਸਾਡੀ ਜ਼ਿੰਦਗੀ 'ਚ ਟਾਈਮ ਨੂੰ ਅਹਿਮੀਅਤ ਨੀ ਦੋਗੇ ਨਾ ਠਿਲਾਪਣ ਸਰੀਰ ਇੰਚ ਰੱਖੋਗੇ ਤੇ ਸਾਰਾ ਦਿਨ ਬੇਕਾਰ ਜਾਂਦਾ ਉ
ਤੇ ਕੇ ਸਾਰਾ ਦਿਨ ਈ ਬਕਾਰ
ਸ਼ਰੀਰ ਬੀ ਖਰਾਬ। ਕਰਦੇ- ਕਰਦੇ ਆ ਜਿੜਾ ਸਾਡੀ ਰੂਟੀਨ ਬਣੀ ਹੁੰਦੀ ਹੈ ਸਾਡੀ ਉਹ ਵੀ ਖ਼ਰਾਬ ਹੋ ਜਾਂਦੀ ਏ। ਆਪਣੀ ਹੈਬਿਟ ਐਵੇਂ ਬਣਾ ਲੋ ਲਾਈਫ ਵਿੱਚ ਕਿ ਆਪਣੀ ਹੈਬਿਟ ਮਤਲਬ ਸਾਰਾ ਦਿਨ ਤੁਆਡਾ ਸਈ ਨਿਕਲੇ।
ਅੱਛਾ ਜੀ।
ਹੂੰ।
ਠੀਕ ਹੈ ਜੀ ਅੱਗੋਂ ਤੋ ਕੋਈ ਨੀ ਕੱਲ ਤੋਂ ਸਟਾਰਟ ਕਰਨੀ ਆ ਮੈਂ ਵੀ।
ਹਾਂ ਜ਼ਰੂਰ ਬਾਕੀ ਹੁਣ ਫੇਰ ਉਸ ਤੋਂ ਬਾਦ ਏਂਦੇ ਹੁਣ ਅਗਰ ਮੰਨ ਲਓ ਬੱਚਿਆਂ ਦੇ ਪਾਪਾ ਐ ਉ ਆ ਜਾਂਦੇ ਨੇ ਟਾਈਮ ਨਾਲ ਦੋ ਵਜੇ ਰੋਟੀ ਖਾ ਲੈ ਪਤਾ ਹੁਣ ਆਦਮੀ ਨੇ ਇਸ
ਆਣਾ ਈ ਆਣਾ ਹਾਂਜੀ
ਨਾਲ ਰੋਟੀ ਵੀ ਸਾਡੀ ਹਰੀ ਸਬਜ਼ੀਆਂ ਵੈਜੀਟੇਬਲ ਸਾਰੀ ਹਰੀ ਕੋਈ ਮਤਲਬ ਜ਼ਾਦਾ ਹੈਵੀ ਨੀ ਖਾਨਾ ਸ਼ਾਮ ਦੇ ਟਾਈਮ ਅਸੀਂ ਟਾਈਮ ਨਾਲ ਇੰਦੇ ਪਾਪਾ ਥੋੜ੍ਹਾ ਬੋਤ ਲੇਟ ਹੋ ਜਾਂਦੇ ਏ ਬੱਚੇ ਦੇ ਅਸੀਂ ਟਾਈਮ ਨਾਲ ਖਾ ਲੈਂਨੇ ਆ ਅੱਠ ਸਾਢੇ ਅੱਠ ਨੌ ਵਜੇ
ਅੱਛਾ ਫੇਰ ਤਾ ਤੁਸੀਂ ਫਾਸਟ ਫੂਡ ਖਾਂਦੇ ਈ ਨੀ ਹੋਨੇ ਫੇਰ ਤਾਂ ਤੁਸੀਂ ਬਿਲਕੁਲ ਵੀ
ਤੁਹਾਡੇ ਘਰ ਨੀ ਸਾਡੇ ਘਰ ਦੁਪੇਰ ਦੇ ਟਾਈਮ ਮੰਨੋਗੇ ਅਸੀਂ ਫਰੂਟ ਚੱਲਦਾ ਏ ਸਾਡੇ ਘਰ ਫਰੂਟ ਤੇ ਜੂਸ
ਤਾਂ ਈ ਤੁਹਾਨ ਸਕੀਨ ਗਲੋ ਮਾਰਦੀ
ਆਪਾਂ ਵੀ ਜਿਆਦਾਤਰ ਰੋਟੀ ਤੋਂ ਅਵੋਇਡ ਕਰਦੇ ਨੇ ਤੇ ਅਸੀਂ ਜ਼ਿਆਦਾ ਐਓਂ ਫਰੂਟ ਔਰ ਜੂਸ ਨੂੰ ਜ਼ਿਆਦਾ ਦੇਿੰਨੇ ਆ
ਫਰੂਟ ਮਤਲਬ ਕੇੜਾ ਕੇੜਾ ਹੋ ਗਿਆ ਫਰੂਟ
ਤਾ ਕੋਈ ਵੀ ਜਿਵੇਂ ਮੰਨ ਲਓ ਦੁਪਹਿਰੀ ਅਗਰ ਮਹਿੰ ਮਹਿੰਗੋ ਪਏ ਹੈ ਘਰ ਤੇ ਮਹਿੰਗੋ ਸ਼ੇਕ ਪੀ ਲਿਆ ਥੋਰਾ ਬਹੁਤ ਹੈਂ ਰੋਟੀ ਨੂੰ ਅਵੋਇਡ ਕਰਤਾ ਜਾਂ ਫਿਰ ਆਲੂ ਬੁਖਾਰੇ ਹੋ ਗਏ ਜਿਹੜੇ ਇਹ ਨਾ ਸਾਡੀ ਲੀਵਨ ਨੂੰ ਡਿਕੋਸਟ ਕਰਦੇ ਹ ਜੋ ਵੀ ਅਸੀਂ ਖਾਂਦੇ ਪੀਦੇ ਹਾਂ ਨਾ ਆਲੂ ਬੁਖਾਰੇ ਸਭ ਤੋਂ ਵਧੀਆ ਔਰ ਜਿਹੜੇ ਅਹ ਜਾਮੁਨ ਹੈਗੇ ਨੇ, ਇਹ ਸ਼ੂਗਰ ਵਾਸਤੇ ਵਧੀਆ ਜੇ ਕਿਸੇ ਨੂੰ ਸ਼ੂਗਰ ਹੈ। ਤੇ ਜ ਅਹ ਖੀਰੇ ਤੇ ਜਾਮੁਨ ਖਾਾਲੋਗੇ ਤੇ ਘੱਟ ਕਰ ਜਾਂਦੀ ਹੈ ਸ਼ੂਗਰ ਨੂੰ
ਅੱਛਾ ਜੀ ਵਾਹ ਜੀ ਵਾਹ ਵਧੀਆ ਦੱਸ ਤਾਂ ਤੁਸੀਂ
ਹਾਂ ਬਾਕੀ ਅਗਰ ਵੈਸੇ ਤਾਂ ਮੇਰੇ ਘਰ ਹੈ ਨੀ ਕਿ ਇੰਨੀ ਸ਼ੂਗਰ ਬਾਕੀ ਮੇਰੇ ਪਾਪਾ ਮਾਮਾ ਨੂੰ ਹੈ ਪਾਪਾ ਮਾਮਾ ਨੂੰ ਅਸੀਂ ਕੀ, ਕਰਨੇ ਹਾਂ ਅਮਰੂਦ ਦੇ ਪੱਤੇ ਧੋ ਕੇ ਦੇ ਦਿੰਦੇ ਆ।
ਅੱਛਾ ਜੀ,
ਸਲਾਦ ਕੱਟੀ ਥੋੜਾ ਜਿਹੇ ਅਮਰੂਦ ਦੇ ਦੋ ਤਿੰਨ ਪੱਤੇ ਰੱਖਤੇ
ਅੱਛਾ ਜੀ ਵਿੱਚ ਦੇ ਤੇ ਸਲਾਦ ਨਾਲ ਅੱਛਾ
ਖਾ ਵੀ ਲੈਣ ਨਾ ਕੋਈ ਮਿੱਠਾ ਹੋ ਹੀ ਜਾਂਦਾ ਹੈ ਕਿਉਂਕਿ ਆਟੇ ਵਿੱਚ ਵੀ ਅੱਜ ਕੱਲ੍ਹ ਮਿੱਠਾ ਹੈ
ਹਾਂ ਰੋਟੀ ਵਿੱਚ ਹੀ ਕਹਿਦੇ ਮਿਠਾਸ ਹੈਗੀ ਹੈ
ਹਾ ਜੈ ਥੋੜਾ ਜਿਹਾ ਏਦਾਂ ਦੀਆਂ ਚੀਜ਼ਾਂ ਖਾਾਲੋਗੇ ਸਰੀਰ ਵਿੱਚ ਡਾਇਜਸਟ ਬਹੁਤ ਅੱਛਾ ਹੋ ਜਾਂਦਾ
ਹਾਂ
ਹ ਮੈਂ ਸ਼ਾਮ ਦੇ ਟਾਈਮ ਨਾ ਇਹਨਾਂ ਵਾਸਤੇ ਜਲਜੀਰਾ ਬਣਾ ਦਿੰਦੀ ਹਾਂ ਮੇਰੇ ਘਰ ਵਿੱਚ ਮੇਰਾ ਜਲ ਜੀਰਾ ਇੰਨਾ ਫੇਮਸ ਹੈ ਪੂਰੀ ਗਲੀ ਸਭ ਜਲਜੀੀਰਾ ਕਹਿੰਦੇ ਬਹੁਤ ਅੱਛਾ ਬਣਾਨੇ ਆ ਜਲਜੀਰੇ ਨਾਲ ਮਜ਼ਾ ਆਉਦਾ ਹੈ ਹਾਂ ਪੇਟ ਸਾਫ਼ ਹੋ ਜਾਦਾ ਏ
ਨਹੀਂ ਬਣਾ ਕੇ ਰੱਖਿਆ ਕੁਛ ਤੁਸੀ ਬੀ ਮਸਾਲਾ ਵਗੈਰਾ ਕੁਛ
ਨਹੀਂ ਨਹੀਂ ਉਹ ਤੇ ਅਚਾਨਕ ਹੀ ਬਸ ਥੋੜਾ ਟਾਈਮ ਬਸ ਪੰਜ ਦਸ ਪੰਦਰਾਂ ਮਿੰਟ ਲੱਗਦੇ ਨੇ ਮੈਂ ਘਾਰ ਹੀ ਇਮਲੀ ਤੇ ਚੀਨੀ ਇਕੱਠੀ ਖੋਲ ਕੇ ਰੱਖ ਲੋੋ ਉਸ ਤੋਂ ਬਾਅਦ ਪੁਦੀਨਾ ਹਰੀ ਮਿਰਚ ਅਦਰਕ ਮਿਕਸੀ ਚ ਬੀਟ ਕਰ ਲੋ
ਠੀਕ ਹੈ
ਜੀਰੇ ਨੂੰ ਤਵੇ ਤੇ ਸਾੜ ਲਓ
ਹਾਂਜੀ
ਤੇ ਕਾਲਾ ਨਮਕ ਪਿਓਰ ਪਾਕਿਸਤਾਨੀ ਘਾਰ ਲਿਆ ਕੇ ਰੱਖੋ ਜਿਹੜਾ ਪੀਸ ਕੇ ਬਣਦਾ ਡਲੀ ਵਾਲਾ
ਅੱਛਾ- ਅੱਛਾ -ਅੱਛਾ
ਉਹਨੂੰ ਥੋੜਾ ਜਿਹਾ ਪਾ ਕੇ, ਉਹਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ, ਫਿਰ ਪਾਣੀ ਤੇ ਠੰਡਾ ਝਿਲਡ ਪਾ ਕੇ, ਇਹਨਾਂ ਨੂੰ ਦੇ ਦਿਓ ਕਿਉਂਕਿ, ਇਮਲੀ ਦੀ ਜਿਹੜੀ ਤਸੀਰ ਹੈ ਨਾ, ਉਹ ਠੰਡੀ ਹੁੰਦੀ ਹੈ
ਅੱਛਾ ਜੀ, ਉਹ ਤਾਂ ਫਿਰ ਅਸੀ ਵੀ ਪੀ ਸਕਦੇ ਜਿਵੇਂ ਜਲਣ ਵਗੈਰਾ ਹੁੰਦੀ ਹੈਗੀ ਨਾ, ਠੰਡਕ ਪਹੁੰਚਾਏਗੀ
ਮੈਂ ਤੇ ਸਾਰਿਆਂ ਨੂੰ ਦਿੰਦੀ ਹਾਂ ਬਣਾ ਕੇ, ਸਭ ਖੁਸ਼ ਹੋ ਕੇ ਪੀਂਦੇ ਨੇ, ਨਾਲੇ ਸਵੇਰੇ ਫਰੈਸ਼ ਬੜੀ ਸੋਹਣੀ ਤਰ੍ਹਾਂ ਹੁੰਦੇ ਨੇ
ਹਾਂ ਠੀਕ ਹੈਗਾ ਵੇ, ਜਦੋਂ ਪੇਟ ਨਹੀ ਸਾਡਾ ਸਾਫ਼ ਹੁੰਦਾ ਹੈਗਾ ਤੇ ਤਾਂ ਹੀ ਤਾਂ ਸਾਨੂੰ ਬਿਮਾਰੀ ਚਿਮਣ
ਬਿਮਾਰੀ ਹੈ ਜਲਦੀ ਹੈ, ਇਸ ਲਈ ਆਪਣੇ ਸਰੀਰ ਦੇ ਅਕੋਰਡਿੰਗ ਸਾਨੂੰ ਸਹੀ, ਹਾਂ ਸਫ਼ਾਈ ਕਰਨੀ ਮੇ ਮੇਨ ਸਾਰੀ ਬਿਮਾਰੀ ਪੇਟ ਤੋਂ ਸ਼ੁਰੂ ਏ
ਹਾਂ, ਬਿਲਕੁਲ-ਬਿਲਕੁਲ ਮੇਰਾ ਹੁਣ ਪਿੱਛੇ ਹੈਗਾ ਸੀ ਇੱਕਸ ਸਠ ਕਿੱਲੋ ਵਜਨ ਤੇ ਯਕਦਮ ਮੇਰਾ ਸਤਾਠ ਕਿੱਲੋ ਵਜਨ ਹੋ ਗਿਆਂ ਖਾਧਾ ਪੀਤਾ ਸੋ ਗਿਆ ਖਾਧਾ ਪੀਤਾ ਸੋ ਗਿਆ
ਐਨਾ ਨੀ, ਆਪਣੇ ਸਰੀਰ ਤੋਂ ਜਿੰਨਾ ਹੋ ਸਕੇ ਆਪਣਾ ਯੋਗਾ ਕਰੋ, ਐਕਸਰਸਾਈਜ਼ ਕਰੋ। ਉਸ ਤੋਂ ਬਾਅਦ ਜੋ ਇਹ ਡਾਇਜਸਟ ਹੋ ਜਾਂਦਾ ਹੈ, ਘਰ ਦੇ ਕੰਮ ਥੋੜੇ ਨਹੀਂ ਹੁੰਦੇ।
ਬਹੁਤ ਜ਼ਿਆਦਾ ਨਾ, ਹਾਂ।
ਜੇ ਤੁਸੀਂ ਆਪਣੇ ਘਰ ਦੇ ਕੰਮ ਹੀ ਪ੍ਰੋਪਰਲੀ ਕਰਦੇ ਰਹੋਗੇ ਨਾ, ਅੱਧ ਹਾਂ ਮਤਲਬ ਥੋੜਾ- ਥੋੜਾ ਪੰਜ ਦਸ ਮਿੰਟ ਬਹਵੋ ਜ਼ਰੂਰ ਉਸ ਤੋਂ ਬਾਅਦ ਕੰਮ ਕਰਦੇ ਰਹੋ, ਜਿੰਨਾ ਅਸੀਂ ਕੰਮ ਕਰਾਂਗੇ ਆਪਣੇ, ਸਰੀਰ ਤੋਂ ਓਨਾ ਸਹੀ ਰਵਾਂਗੇ।
ਅੱਛਾ, ਮੈਨੂੰ ਤਾਂ ਸੋਂਹ ਦੀ ਬੜੀ ਆਦਤ ਹੈਗੀ।
ਹਾਂ ਆਲਸ ਬਣ ਕੇ ਬੈਠੇ ਰਹਾਂਗੇ, ਤੇ ਸਮਝੋ ਸਾਡਾ ਸਰੀਰ ਖ਼ਰਾਬ ਹੈ।
ਆਂ ਵਜਨ ਤਾਂ ਵਧਣ ਹੀ ਵਧਨ ਨਹੀ ਦੇਣਾ ਨਹੀ।
ਕਿਸੀ ਨੇ ਸਾਡਾ ਕੰਮ ਨੀ ਕਰਨਾ ਆ ਕੇ। ਆਪਣਾ ਕੰਮ ਆਪ ਕਰਨਾ ਅਸੀਂ ਸਾਰਾ ਦਿਨ, ਹਮ।
ਸਹੀ ਕਹਿ ਰਹੇ ਤੁਸੀਂ।
ਅਸੀਂ ਆਪਣਾ ਸਰੀਰ ਇਕੱਲੇ ਵਾਸ ਇਕੱਲੇ ਨਾ ਸੋਚੀਏ ਜੇ, ਜੇ ਅਸੀਂ ਸੋਚਦੇ ਹਾਂ, ਤੇ ਚਾਰ ਜੀਆਂ ਦਾ ਨਾਮ ਬਹਿ ਕੇ ਸੋਚਣਾ।
ਬਿਲਕੁਲ ਜੀ।
ਹਾਂ, ਉਹਨਾਂ ਨੂੰ ਨਾਲ ਬਹਿ ਕੇ ਖਵਾਣੀ ਅਸੀਂ। ਇਸ ਲਈ ਆਪਣਾ ਸਰੀਰ ਸੈੱਟ ਹੈ, ਤੇ ਉਹਨਾਂ ਦਾ ਵੀ ਸੈੱਟ ਆਪ ਹੀ ਰੱਖਣਾ।
ਹਾਂ, ਜਨਾਨੀ ਬਗੈਰ ਗੁਜ਼ਾਰਾ ਵੀ ਨੀ ਹੈਗਾ।
ਨਹੀਂ ਹੈਗਾ ਨਾ ਬਸ, ਇਸੀ ਕਰਕੇ ਸਭ ਨੂੰ, ਬਰਾਬਰ ਸਾਨੂੰ ਚੱਲਣਾ ਚਾਹੀਦਾ।
ਹਾਂਜੀ ਤੁਹਾਡਾ ਤੇ ਬੜਾ ਵਧੀਆ ਬਣਿਆ ਹੋਇਆ, ਸਵੇਰੇ ਆਪਣਾ ਤੁਸੀਂ ਉੱਠਦੇ ਹੋ ਯੋਗਾ ਕਰਦੇ ਹੋ।
ਬਸ ਇੱਕ ਗੱਲ ਨਾਲ, ਇਕੱਲੇ ਵਾਸਤੇ ਨੀ ਹੈ, ਇੱਕ ਪੂਰੀ ਫੈਮਲੀ ਪਤੀ ਨਾਲ ਸਾਥ ਦੇਵੇ ਤੇ ਸਭ
ਸਭ ਹੋ ਸਕਦਾ ਹੈ, ਬਿਲਕੁਲ ਜੀ ਸਭ ਹੋ ਸਕਦਾ ਹੈ। ਹਮ, ਨਹੀਂ ਹੁਣ ਐ ਪਿੱਛੇ ਮੈਂ, ਅੱਜ ਆਪਣਾ ਜਾਣਾ ਸ਼ੁਰੂ ਕੀਤਾ ਗੁਰੂ ਘਰ। ਮੈਂ ਕਿਹਾ ਚੱਲ ਪੈਦਲ ਜਾਇਆ ਕਰਾਂਗੀ, ਥੋੜ੍ਹਾ ਵਜਨ ਮੇਰਾ ਸਹੀ ਹੋਏਗਾ। ਸਤਾਠ ਕਿੱਲੋ ਵਜਨ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈਗਾ ਵੀ, ਮੇਰੇ ਗੋਡਿਆਂ ਤੇ ਪਾਰ ਪੈਣ ਲੱਗ ਗਿਆ ਸੀ।
ਅੱ
ਫੇਰ ਮੈਂ ਤੁਰਨਾ ਸ਼ੁਰੂ ਕੀਤਾ ਮੈਨੂੰ ਥੋੜਾ ਫਰਕ ਪੈ ਗਿਆ, ਸੈਲ ਕਰਨੀ ਸ਼ੁਰੂ ਕੀਤੀ ਹੈ।
ਹੁਂ। ਕ ਵਾਰੀ ਮਨ ਕਾਲੀ ਪੈਂਦਾ ਘਰ ਦੀਆਂ ਚੀਜ਼ਾਂ ਖਾ ਖਾ ਕੇ, ਮਨ ਅੱਕ ਜਾਂਦਾ। ਥੋੜਾ ਜਿਹਾ ਅਗਰ ਬਾਹਰ ਜਾਂਨੇ ਵੀ ਹਾਂ ਨਾ ਅਸੀਂ, ਏ ਨੀ ਹੈ ਕਿ ਅਸੀਂ ਬਿਲਕੁਲ ਬਿਲਕੁਲ ਨੀ, ਹਾਂ ਗੋਲ ਗੱਪੇ ਵਗੈਰਾ ਖਾ ਲੋ, ਕਿ ਚੱਲ ਥੋ੍ਹਾ ਡਾਇਜਸਟ ਹੀ ਹੈ। ਪਾਣੀ ਤਾਂ ਸਹੀ ਹੈ ਨਾ।
ਹਾਂਜੀ, ਹਾਂਜੀ।
ਤਲੀਆਂ ਮਲੀਆਂ ਚੀਜ਼ਾਂ ਤੂੰ, ਅਵੋਇਡ ਕਰ ਦਿੰਦੇ ਆ।
ਹਾਂਜੀ, ਠੀਕ ਹੈ ਫਿਰ ਜੀ, ਹਾਂਜੀ। ਹਾਂਜੀ।
ਹੋਰ ਸੁਣਾਓ ਤੁਸੀਂ, ਬੱਚੇ ਠੀਕ ਤੁਹਾਡੇ।
ਹਾਂ, ਹਾਂ ਸਭ ਵਧੀਆ। ਕਰਦੀ ਆ ਫੇਿਰ ਮੈਂ, ਹੈਂ
ਫਿਰ ਕਰਨੀ
ਹਾਂਜੀ। ਚੰਗਾ।